ਹੈਲੋ।
ਹੈਲੋ ਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ।
ਠੀਕ ਅਸੀਂ ਤੁਸੀਂ ਸੁਣਾਓ।
ਮੈਂ ਵੀ ਵਧੀਆ।
ਤੁਹਾਡੇ ਘਾਰ ਸਾਰੇ ਠੀਕ ਨੇ
ਹਾਂਜੀ ਮੇਰੀ ਇੱਕ ਕੁੜੀ ਹੈ ਹੋਰ ਮੈਂ ਹੀ ਆ।
ਕੋਈ ਗੱਲ ਨਹੀ ਉਹ ਤੇ ਕੋਈ ਗੱਲ ਨੀ ਹੋਰ ਸੁਣਾਓ। ਅੱਜ ਆਪਾਂ ਐਜੂਕੇਸ਼ਨ ਤੇ ਗੱਲ ਕਰਾਂਗੇ।
ਹਾਂਜੀ। ਹੋਰ ਤੁਹਾਡੇ ਕਿੰਨੇ ਬੱਚੇ।
ਕੀ ਸਭ ਠੀਕ। ਤੁਸੀਂ ਸੁਣਾਓ ਐਜੂਕੇਸ਼ਨ ਬਾਰੇ ਤੁਸੀਂ ਕੀ ਕੀ ਪੁਛ ਆਪਣੇ ਵਿਚਾਰ ਵਿਅਕਤ ਕਰੋ। ਐਜੂਕੇਸ਼ਨ ਤੋਂ ਲੈ ਕੇ ਤੁਹਾਡੇ ਕੀ ਵਿਚਾਰ ਹੈਗੇ ਨੇ।
ਐਜੂਕੇਸ਼ਨ ਬਹੁਤ ਜ਼ਰੂਰੀ ਹੈ।
ਵੀਦਾਉਟ ਐਜੂਕੇਸ਼ਨ ਤੁਹਾਨੂੰ ਕੀ ਕੀ ਹਾਰਮਸ ਹੋ ਸਕਦੇ ਨੇ ਉਹ ਦੱਸੋ।
ਐਜੂਕੇਸ਼ਨ ਦੇ ਬਿਨਾਂ ਬੰਦੇ ਦੀ ਬੇਸ਼ੱਕ ਬੰਦਾ ਇਹਦਾ ਬੇਸ਼ੱਕ ਬੰਦੇ ਵਿੱਚ ਕੋਈ ਵੀ ਕੁਆਲਿਟੀ ਨਾ ਹੋਵੇ। ਬ ਬੰਦੇ ਦਾ ਲੁਕ ਨਾ ਹੋਵੇ ਬਟ ਜੇ ਐਜੂਕੇਸ਼ਨ ਏ। ਅਤੇ ਉਹਦੀ ਸਾਰੀ ਖਾਮੀਆਂ ਓ ਹੋ ਸਕਦੀਆਂ ਨੇ। ਹਮ ਹਮ।
ਐਜੂਕੇਟਿਡ ਬੰਦਾ ਵੈਸੇ ਖਾਮਿਆ ਔਰ ਅੱਛਾਈਆ ਤੇ ਫਿਰ ਉਹਨੂੰ ਸਮਝ ਹੋਏਗੀ ਨਾ ਕਿ। ਕੀ ਗੱਲ ਸਹੀ ਹੈ ਤੇ ਕੀ ਗੱਲ ਗਲਤ ਹੈ ਫਿਰ ਤਾਂ ਸਾਰੀਆਂ ਖਾਮੀਆਂ ਹੋਣਗੀਆਂ ਹੀ ਨੀ ਉਹਦੇ ਵਿੱਚ।
ਹ
ਐਜੂਕੇਟਡ ਬੰਦੇ ਨੂੰ ਵਯਵਹਾਰ ਕਰਨ ਦਾ ਵੀ ਤਰੀਕਾ ਹੁੰਦਾ ਹੈ। ਉਹਨੂੰ ਸਾਰੀਆਂ ਗੱਲਾਂ ਦੀ ਸਮਝ ਹੁੰਦੀ ਏ। ਕਿਹਦੇ ਨਾਲ ਕੀ ਗੱਲ। ਕਰਨੀ ਹੈ ਕਿ ਕਹਿਣਾ ਹੈ ਕਿ ਨਹੀਂ ਕਹਿਣਾ ਹੈ ਕਿ ਖਾਣਾ ਹੈ ਸਭ ਕੁਛ ਅਕਲ ਹੁੰਦੀ ਏ ਫਿਰ। ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਐਜੂਕੇਸ਼ਨ ਦਾ ਮਤਲਬ ਪੜਿਆ ਲਿਖਿਆ ਹੋਣਾ ਨੀ ਹੁੰਦਾ ਐਜੂ। ਐਜੂਕੇਸ਼ਨ ਦਾ ਮਤਲਬ ਹੁੰਦਾ ਸਾਨੂੰ ਸਾਰੀਆਂ ਚੀਜ਼ਾਂ ਦੀ ਐਜ਼ੂਕੇਸ਼ਨ ਐਜੁਕੇਟ ਹੋਈਏ ਅਸੀ। ਐਜੂਕੇਟ ਹੋਏਗਾ ਬੰਦਾ ਤਾਂ ਸਾਰੀਆਂ ਚੀਜ਼ਾਂ ਆਪੇ ਇਨਕਲੂਡ ਹੋ ਜਾਣ ਗਿਆਂ। ਇਹ ਉਹਦੇ ਵਿੱਚ। ਹੋਰ ਦਸੋ। ਅੱਜ ਕੱਲ੍ਹ ਲੋਕੀ ਅੱਜ ਕੱਲ੍ਹ ਬਡੇ ਜੇ ਲੋਕੀ ਪੜ੍ਹਾ ਤਾਂ ਲੈਂਦੇ ਨੇ ਐਜੂਕੇਟ ਕਰ ਲੈਂਦੇ ਨੇ ਉਹਨਾ ਉਹਨਾਂ ਨੂੰ, ਮੇਨ ਚੀਜ਼ ਨਹੀ ਸਿੱਖਦੇ ਬੱਚੇ ਅੱਜ ਕੱਲ੍ਹ ਬੱਚਿਆ ਨੂੰ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਵੱਡਿਆ ਨਾਲ। ਇੱਨੇ ਵੱਡੇ ਵੱਡੇ ਲੋਕੀ ਬਾਹਰ ਪੇਜਦੇ ਜ ਇਹਨਾਂ ਨੇ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਪਰ ਉਹ ਮਾਂ ਪਿਓ ਨੂੰ ਭੁੱਲ ਜਾਂਦੇ ਨੇ।
ਹਾਂਜੀ ਮਾਂ ਪਿਓ ਕਿੱਦਾਂ ਕਿੱਦਾਂ ਕਰਕੇ ਪੜ੍ਹਾਉਦੇ ਨੇ। ਔਰ, ਅਗਰ ਮਾਂ ਪਿਓ ਜੇ ਪੜ੍ਹੇ ਲਿਖੇ ਨਾ ਹੋਣ ਜ਼ਿਆਦਾ। ਤੇ ਉਹੀ ਔਲਾਦ ਆਪਣੇ ਬ ਮਾਂ ਪਿਓ ਨੂੰ ਕਹਿੰਦੀ ਏ ਕਿ ਤੁਸੀਂ ਕਿੰਨੇ ਪੜ੍ਹੇ।
ਉਹੀ ਕਹਿ ਰਹੀ ਆ ਨਾ ਮੈਂ। ਐਜੂਕੇਸ਼ਨ ਇੱਕ ਇੱਕ ਹੀ ਚੀਜ਼ ਦੀ ਨਹੀਂ ਹੁੰਦੀ ਕਿ ਬਈ ਅਸੀਂ ਕਿਤਾਬੀ ਪੜ੍ਹਾਈ ਜ਼ਰੂਰੀ ਐ। ਐਜੂਕੇਸ਼ਨ ਦਾ ਮਤਲਬ ਹੁੰਦਾ ਕਿਤਾਬੀ ਪੜ੍ਹਾਈ ਪਰ ਕਿਤਾਬੀ ਪੜ੍ਹਾਈ ਤੋਂ ਵੱਧ ਕੇ ਵਿਵਹਾਰਿਕ ਪੜ੍ਹਾਈ ਹੈਗੀ ਹੈ। ਅਸੀਂ ਵਿਵਹਾਰ ਕਿੱਦਾਂ ਕਰਨਾ ਹੈ ਵੱਡਿਆਂ ਨਾਲ।
ਹੂੰ।
ਐਜੂਕੇਸ਼ਨ ਤਰੀਕੇ ਦੀ ਹੁੰਦੀ ਏ। ਔਰ ਸਾਡੀ ਦੇਖੋ ਜੇ ਸਾਡੇ ਕੋਲ ਬੱਚੇ ਹੈਗੇ ਨੇ ਤਾਂ ਫਿਰ ਐਜੂਕੇਟ ਕਰਨਾ ਸਾਡਾ ਸਾਡਾ ਹੋਰ
ਰਿਸਪੋਂਸੀਬਿਲਟੀ
ਰਿਸਪੋਂਸੀਬਿਲਟੀ ਸਾਡੀ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਕਿੱਦਾਂ ਦੇਖੋ ਹਰ ਤਰੀਕੇ ਪੜ੍ਹਾਈ ਐਜੂਕੇਸ਼ਨ ਹਰ ਤਰੀਕੇ ਦੀ ਹੁੰਦੀ ਏ। ਜਿਸ ਤਰ੍ਹਾਂ ਵਿਵਹਾਰਿਕ ਹੋ ਗਈ, ਸਮਾਜਿਕ ਹੋ ਗਈ ਤੁਹਾਡੀ ਪੜ੍ਹਾਈ ਹੋ ਗਈ, ਉਹ ਕਿਤਾਬੀ ਪੜਾਈ ਤਾਂ ਦੇਖੋ ਸਭਦੇ ਵਾਸਤੇ ਜ਼ਰੂਰੀ ਹੁੰਦੀ ਹੈ ਓ ਇਸੇ ਵਾਸਤੇ ਨੀ ਹੈਗਾ ਅੱਜ ਕਲ ਇਨੀਆਂ ਸੰਸਥਾਵਾਂ ਆ ਗਈਆ ਨੇ ਫਰੀ ਵੀ ਬੱਚਿਆਂ ਨੂੰ ਵਾਈਟ ਦਿੱਤਾ ਪਰ ਉਸ ਤੋਂ ਪਹਿਲੇ ਚੀਜ਼ ਹੈ ਕਿ ਉਹਨਾਂ ਨੂੰ ਵਿਵਹਾਰ ਕਰਨਾ ਆਉਣਾ ਚਾਹੀਦਾ ਹੈ ਕਿਸੇ ਦੇ ਨਾਲ ਐਜੂਕੇਟ ਹੋ ਕੇ ਤੇ ਤੁਹਾਨੂੰ ਵਿਵਹਾਰ ਕਰਨਾ ਨੀ ਆਇਆ ਤੇ ਤੁਹਾਡੀ ਐਜੂਕੇਸ਼ਨ ਦਾ ਕੋਈ ਫਾਇਦਾ ਨਹੀਂ।
ਹਾਜੀ ਬਾਕੀ ਪੇਰੈਂਟਸ ਚਾਹੁੰਦੇ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਔਰ ਚੰਗੀ ਥਾਂ ਤੇ ਸਟੈਂਡ ਹੋ ਜਾਣ।
ਹ
ਭਾਵੇਂ ਅਸੀਂ ਕਿੱਦਾਂ ਦੀ ਵੀ ਲਾਈਫ ਕੱਟੀ ਹੈ ਬਟ ਬੱਚੇ ਪੜ੍ਹ ਲਿਖ ਜਾਣ ਸਟੱਡੀ ਬਹੁਤ ਮੋਸ ਮੋਸਟ ਇੰਪੋਰਟੈਂਟ ਹੈ ਲਾਈਫ ਵਿੱਚ।
ਉਹੀ ਕਿਹ ਰਹੀ ਆ ਮੈਂ ਸਟਡੀ ਦੇ ਨਾਲ ਨਾਲ ਬਾਕੀ ਉਹ ਹੋਰ ਵੀ ਸਟੱਡੀ ਹੋ ਗਈਆ ਨੇ।
ਬਟ ਅੱਜ ਕੱਲ੍ਹ ਦੇ ਬੱਚੇ ਭੁੱਲ ਜਾਂਦੇ ਨੇ।
ਇਹ ਵੀ ਹੋਣਾ ਚਾਹੀਦਾ ਐਡ ਹੋਣਾ ਚਾਹੀਦਾ ਕਿ ਬੱਚੇ ਕਿਸ ਤਰ੍ਹਾਂ ਵਿਵਹਾਰ ਕਰਨ ਸਮਾਜਿਕ ਵਿਵਹਾਰ ਹੀ ਘਰਦੇ ਨੇ ਘਰਦਿਆਂ ਨਾਂ ਨੇਰ ਕਿਉਂਕਿ ਬੱਚੇ ਅੱਜ ਕੱਲ ਪੜ੍ਹ ਲਿਖ ਕੇ ਸੋਚਦੇ ਨੇ ਕਿ ਅਸੀਂ ਬਹੁਤ ਵੱਡਾ ਕੰਮ ਕਰ ਲਿਤਾ ਉਹ ਕੋਈ ਪੜ੍ਹਾਈ ਨਹੀਂ ਹੁੰਦੀ ਸਾਰੀ ਪੜ੍ਹਾਈ ਨਾਲ ਹੁੰਦੀ ਆ। ਤੁਹਾਡੀ ਪੜ੍ਹਾਈ ਮੇਰੀ ਨਜ਼ਰ 'ਚ ਰਿਸਪੈਕਟ ਕਰਨਾ ਬੜਿਆਂ ਦੀ ਗ਼ਲਤ ਕੰਮ ਗਲਤ ਚੀਜ਼ ਨੂੰ ਗਲਤ ਸਹੀ ਚੀਜ਼ ਨੂੰ ਸਹੀ ਕਹਿੰਦਾ ਸਮਝਣਾ ਕਿ ਕਿਹੜੀ ਚੀਜ਼ ਗਲਤ ਹੈ ਤੇ ਕਿਹੜੀ ਚੀਜ਼ ਸਹੀ ਹੈ।
ਭਾਈ ਇਸਨੇ ਇਲੈਕਟ੍ਰਿਕ ਕੁੂਕਰ ਮੇਂ ਸੇ ਚਾਵਲ ਨਿਕਾਲੇ, ਉਹ ਵੀ ਬਾਸਮਤੀ।
ਤਾਂ ਹੀ ਤਾਂ ਕਹਿੰਦੇ ਨੇ, ਅੱਜ ਕੱਲ ਸਕੂਲਾਂ ਵਿੱਚ ਕਿੰਨੀਆਂ ਚੀਜ਼ਾਂ ਐਡ ਓਨ ਹੁੰਦੀਆਂ ਪਈਆਂ ਨੇ ਕਿੰਨੇ-ਕਿੰਨੇ ਅਹ ਚੀਜ਼ ਕਰੀਕਲਰ ਐਕਟੀਵਿਟੀ ਹੈਗੀਆਂ ਨੇ ਜਿ ਬੱਚਿਆਂ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ ਖਾਂਦੇ ਨੇ ਹੋਰ ਤਾਂ ਹੋਰ ਅੱਜ ਕੱਲ੍ਹ ਬਾਹਰ ਦੇ ਜਿਹੜੇ ਲੋਕੀ ਹੈਗੇ ਨੇ ਨਾ
ਕਿੰਨਾ ਕੁਛ ਸਿੱਖ ਚੁੱਕੇ ਨੇ। ਪਹਿਲਾਂ ਤਾਂ ਕੋਰਸ ਬਾਹਰੋਂ ਸਿੱਖਣੇ ਪੈਂਦੇ ਸੀ ਹੁਣ ਸਕੂਲ ਵਿੱਚ ਇੰਨੀ ਸਾਰੀ ਐਕਟੀਵਿਟੀ ਜ਼ ਹੁੰਦੀਆਂ ਨੇ ਕਿ ਬੱਚੇ ਉਹਦੇ ਤੇ ਉਹਦੇ ਬੇਸ ਤੇ ਬਹੁਤ ਕੁਛ ਸਿਖ ਸਕਦੇ ਨੇ। ਕੰ ਕੰਪਿਊਟਰ ਫਿਫਥ ਕਲਾਸ ਤੋਂ ਜਾਂ ਨਰਸ ਹਾਂ ਫਸਟ ਕਲਾਸ ਤੋਂ ਲੈ ਕੇ ਟੈਨ ਤੱਕ ਤਾਂ ਹੁੰਦਾ ਹੀ ਹੈ ਕੰਪਲਸਰੀ ਸਬਜੈਕਟ ਇਲੈੰਵਥ ਵਿੱਚ ਤੁਹਾਡੀ ਚੋਇਸ ਏ ਬੱਚੇ ਇਹਨਾਂ ਕੁ ਸਿੱਖ ਚੁੱਕੇ ਹੁੰਦੇ ਨੇ। ਹਾਂਜੀ
ਫਿਰ ਵਰਕ ਵੀ ਦੇਖੋ ਕਰਦੇ ਨੇ ਪਰ ਸਕੂਲ ਵਿੱਚ ਵੀ ਨਾ ਸਮਾਜਿਕ ਸਮਾਜਿਕ ਗਿਆਨ ਵੀ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਘਰ ਵਾਲਿਆਂ ਨੂੰ ਹੁੰਦੀ ਅੱਜ ਕੱਲ੍ਹ ਇੱਕ ਬੁੱਕ ਆਉਂਦੀ ਹੈ। ਉਹਨਾਂ ਦੀ ਵੀ ਐਡ ਕੀਤੀ ਹੈ ਬੱਚਿਆਂ ਵਾਸਤੇ ਜਿਸ ਨਾਲ ਜਿਹ ਜਿਹਦੇ ਚ ਉਹਨਾਂ ਨੂੰ ਸਮਾਜਿਕ ਗਿਆਨ ਦੇਦਾ ਹੈ ਕਿ ਵੀ ਕਿਸ ਤਰ੍ਹਾਂ ਤੁਹਾਨੂੰ ਵਿਵਹਾਰ ਕਿਸ ਅੱਜ ਕੱਲ ਤਾਂ ਹੋਰ ਵੀ ਚੀਜ਼ਾਂ ਐਡ ਹੋ ਗਈਆਂ ਸਕੂਲ ਤਾਂ ਚੰਗੀ ਗੱਲ ਹੈ। ਹੋਣੀ ਵੀ ਚਾਹੀਦੀ ਹੈ ਕਿਉਂਕਿ ਦੇਖੋ ਅੱਜ ਕੱਲ੍ਹ ਬਾਹਰਲੇ ਲੋਕੀ ਜਿਹੜੇ ਹੈਗੇ ਨਾ ਉਹ ਬਹੁਤ ਸ਼ੋ ਕਰਦੇ ਪਏ ਨੇ, ਉਹ ਹਿੰਦੂ ਧਰਮ ਨੂੰ ਤੇ ਹਿੰਦੂ ਦੀਆਂ ਨੀਤੀ ਗਵਾਂ ਦੀਆਂ ਜਿਹੜੀਆ ਕਲਚਰ ਹੈਗਾ ਕਿਉਂਕਿ ਸਭ ਤੋਂ ਵੱਡਾ ਕਲਚਰ ਐਹੀ ਹੈਗਾ ਜਿਵੇਂ ਇੱਜ਼ਤ ਕਰਨੀ ਸਿਖਾਈ ਜਾਂਦੀ ਹੈ। ਕਿਸੇ ਨਾ ਕਿਸੇ ਦੇ ਨਾਲ ਵਿਵਹਾਰ ਕੀਤਾ ਜਾਂਦਾ ਉਹ ਸਿਖਾਇਆ ਜਾਂਦਾ ਹੈ। ਹਾਂਜੀ ਬੋਲੋ ਤੁਸੀਂ ਵੀ ਬੋਲੋ
ਹਾਂਜੀ ਉਹ ਤੋਂ ਸਿਖਾਇਆ ਹੀ ਜਾਂਦਾ ਬਾਕੀ ਬੱਚੇ ਉੱਥੇ ਸਿੱਖ ਕੇ ਉੱਥੇ ਹੀ ਭੁੱਲ ਕੇ ਆ ਜਾਂਣ ਤਾਂ ਇਹਦੇ ਵਿੱਚ ਮਾਂ ਪਿਓ ਦੀ ਤਾਂ ਉਹ ਨਹੀਂ ਹੁੰਦੀ ਨਾ ਮਾਂ ਪਿਓ ਤੇ ਚਾਹੁੰਦੇ ਨੇ ਬੱਚਿਆਂ ਨੂੰ ਮੈਨਰਸ ਬਿਹੇਵੀਅਰ ਚੰਗਾ ਹੋਏ ਹਰੇਕ ਦੇ ਨਾਲ ਸਟੱਡੀ ਦੇ ਨਾਲ ਨਾਲ
ਹਾਂਜੀ, ਇਹ ਤਾਂ ਹੈ
ਰ ਅੱਜ ਕੱਲ੍ਹ ਦੇ ਜਵਾਕ ਪੜ੍ਹ ਲਿਖ ਕੇ ਆਪਣੇ ਮਾਂ ਪਿਓ ਨੂੰ ਕਹਿੰਦੇ ਨੇ ਕਿ ਤੁਸੀਂ ਕਿੰਨੇ ਪੜੇ ਹੋ
ਨਾ ਤੇ ਮੈਂ ਤਾਂ ਪੜ੍ਹੇ ਲਿਖੇ ਹੋਣ ਤੇ ਵੀ ਫਿਰ ਪੜ੍ਹਿਆ ਲਿਖਿਆ ਹੋਣਾ ਫਿਰ ਖਰਾਬ ਹੀ ਹੋ ਗਿਆ ਫਿਰ ਕਿ ਬੱਚੇ ਇਸ ਤਰਾਂ ਬਿਹੇਵ ਕਰਨ ਤੇ ਪੜ੍ਹਨ ਦਾ ਵੀ ਫਾਇਦਾ ਨਹੀਂ ਹੋਇਆ
ਬਾਕੀ ਬੱਚਿਆਂ ਦਾ ਪੜ੍ਹਾਈ ਵਿੱਚ ਦਿਮਾਗ ਬਹੁਤ ਚੰਗਾ ਹੋਵੇ ਹਰ ਚੀਜ਼ ਵੀ ਚੰਗੇ ਹੋਣ ਜਦੋਂ ਬੱਚਿਆਂ ਨੂੰ ਮੈਨਰਸ ਨਹੀਂ ਨੇ ਆਪਣੇ ਮਾਂ ਪਿਓ ਦੇ ਨਾਲ ਫਸਟ ਆਫ ਆਲ ਕਿ ਪੇਰੈਂਟਸ ਦੇ ਨਾਲ ਕਿਦਾ ਕੋਈ ਚੀਜ਼ ਨਾ ਹੋਏ ਨਾ ਬੱਚੇ ਵਿੱਚ ਤੇ ਲਾਹਨਤ ਹ
ਉਹ ਤਾਂ ਇਹ ਲਾਹਨਤ ਚਲੋ ਛੱਡੋ ਲਾਹਨਤ ਕੀ ਦੇਣੀ ਹੈ ਬੱਚਿਆਂ ਨੂੰ ਫਿਰ ਸਾਨੂੰ ਸਿਖਾਣਾ ਪਏਗਾ ਹੋਰ ਹੋਰ ਥੋੜ੍ਹਾ ਜਿਹਾ ਦਿਮਾਗ ਉਹਨਾਂ ਤੇ ਲਾਉਣਾ ਪਏਗਾ ਉਹਨਾਂ ਨੂੰ ਹੋਰ ਚੀਜ਼ਾਂ ਐਕਸਪੈਰੀਮੈਂਟ ਕਰ ਕੇ ਦੱਸੀਆਂ ਪੈਨਗੀਆਂ ਦੇਖੋ ਕਿਉਂਕਿ ਬੱਚੇ ਹੀ ਪਹਿਲਾਂ ਬੱਚੇ ਸਾਡੇ ਹੈਗੇ ਨੇ, ਤੇ ਉਹਨਾਂ ਨੂੰ ਕਿੱਦਾਂ ਦੇ ਸੰਸਕਾਰ ਦੇ ਨੇ ਉਹ ਸਾਡੇ ਹੱਥ ਹੀ ਚਲੇ ਨੇ ਜੇ ਬੱਚਾ ਥੋੜਾ ਜਿਹਾ ਹੱਥੋਂ ਬਾਹਰ ਨਿਕਲ ਵੀ ਗਿਆ ਤੇ ਫਿਰ ਉਹ ਨੂੰ ਰਸਤੇ ਤੇ ਲਿਆਣਾ ਦੇਖੋ ਮਾਂ ਪਿਓ ਦਾ ਹੀ ਕੰਮ ਹੁੰਦਾ ਹੈ। ਆਹ ਆਪਣੇ ਐਫਰਟ ਨਹੀਂ ਛੱਡਣੇ ਚਾਹੀਦੇ ਆਪਣੇ ਐਫਰਟ ਆਪਣੇ ਵੱਲੋਂ ਕਰਦੇ ਰਹੋ ਬਾਕੀ ਤਾਂ ਦੇਖੋ ਜੀ ਕਿਸੇ ਦੀ ਜਬਰਦਸਤੀ ਤੁਸੀਂ ਨਹੀਂ ਕਰ ਸਕਦੇ ਹੋੁਣ
ਹਾਂਜੀ।
ਬੱਚੇ ਵੱਡੇ ਨੇ ਥੋੜ੍ਹਾ ਜਿਹਾ ਬੱਚੇ ਨੂੰ ਇਗਨੋਰ ਕਰੋ ਤਾਂ ਕਿ ਫਿਰ ਉਹ ਠੀਕ ਨਾਲ ਗੱਲ ਆਪਣੇ ਆਪ ਸਮਝ ਜਾਂਦਾ ਬੱਚਾ ਕਿਉਂਕਿ ਬੱਚਿਆਂ ਨੂੰ ਫਿਰ ਨਾ ਤਰੀਕੇ ਦੇਖੋ ਅ ਅਸੀਂ ਐਜੂਕੇਟਡ ਹੈਗਿਆ ਤਾਂ ਫਿਰ ਅਸੀਂ ਬੱਚੇ ਨੂੰ ਨਾ ਹਰ ਤਰੀਕੇ ਦੇ ਨਾਲ ਸਮਝਾ ਲਵਾਂਗੇ ਜ਼ਿਆਦਾ ਜ਼ਬਰਦਸਤੀ ਕਰਨੀ ਠੀਕ ਨਹੀਂ ਹੋ ਕਿ ਅੱਜ ਕੱਲ੍ਹ ਦੇ ਬੱਚੇ ਥੋੜੇ ਜਿਹੇ ਨਾ ਜ਼ਬਰਦਸਤੀ ਤੋਂ ਨਹੀਂ ਸਮਝਦੀ
ਹਾਂਜੀ। ਹੋਰ ਤੁਸੀਂ ਕਰ ਲਿਆ ਲੰਚ?
ਹਾਂਜੀ, ਸਾਡਾ ਲੰਚ ਹੋ ਗਿਆ ਜੀ। ਮ ਐਜੂਕੇਸ਼ਨ ਤੋਂ ਇਹੀ ਸਮਝਦੇ ਹਾਂ ਅਸੀਂ ਤੇ ਤੁਸੀਂ ਦੇਖੋ ਸਾਡੇ ਟਾਈਮ ਹੀ ਤਾਂ ਇਹ ਹੁੰਦਾ ਸੀਗਾ ਜਦੋਂ ਅਸੀਂ ਪੜ੍ਹਦੇ ਪਏ ਸੀ, ਸਾਡੇ ਮਾਪੇ ਸਾਨੂੰ ਇਨੀਆਂ ਚੀਜ਼ਾਂ ਦਿੱਤੀਆਂ ਹੋਈਆਂ ਸੀ ਕਿ ਵੀ ਠੀਕ ਹੈ ਲੇਕਿਨ ਉਸ ਟਾਈਮ ਸੰਸਕਾਰ ਸਭ ਤੋਂ ਵੱਡੇ ਹੁੰਦੇ ਸੀ ਉਸ ਟਾਈਮ ਇਹ ਚੀਜ਼ਾਂ ਪੜ੍ਹਾਈ ਵੀ ਇੰਨੀ ਜ਼ੋਰ ਤ ਨੀ ਹੈਗਦੀ ਜਿੰਨਾ ਸਤਿਕਾਰ ਦਿੰਦੇ ਸੀ ਮਾਂ ਬਾਪ
ਵੱਡੇ ਭੈਣ ਭਰਾਵਾਂ ਦੀ ਰਿਸਪੈਕਟ ਕਰਦੇ ਸੀ ਮਾਂ ਪਿਓ ਦੀ ਤਾਂ ਕਰਦੇ ਹੀ ਸੀ ਨਾਲ ਵੱਡੇ ਭੈਣ ਭਰਾਵਾਂ ਦੀ ਵੀ ਸ਼ਰਮ
ਕਿਉਂਕਿ ਸਾਨੂੰ ਸਿਖਾਇਆ ਗਿਆ ਸੀ ਨਾ ਉਸ ਤਰ੍ਹਾਂ ਦਾ ਮਾਹੌਲ ਦਿੱਤਾ ਗਿਆ ਸੀ ਸਾਨੂੰ ਘਰ ਦੇ ਵਿੱਚ
ਹੂੰ
ਜਿੱਦਾਂ ਬਾਹਰ ਇੰਡਲਜ ਰਹਿੰਦੇ ਨੇ ਬਾਹਰਦਿਆਂ ਦੇ ਨਾਲ ਮਿਲਦੇ ਨੇ ਤਾਂ ਫੇਰ ਉਹਨਾਂ ਨੂੰ ਜੋ ਸੀਖ ਮਿਲਦੀ ਹਏ ਬੱਚੇ ੳ ਉਹਨੂੰ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਬਾਹਰ ਹੀ ਰਹਿੰਦੇ ਨੇ ਹਾਂ ਕਿਉਂਕਿ ਦੇਖੋ ਅੱਜ ਕੱਲ੍ਹ ਬਹੁਤ ਕੰਪੀਟੀਸ਼ਨ ਵਾਲਾ ਜ਼ਮਾਨਾ ਹੋ ਗਿਆ ਲੇਕਨ ਠੀਕ ਹੈ ਘਰ ਦੇ ਸੰਸਕਾਰ ਬਹੁਤ ਜ਼ਿਆਦਾ ਜ਼ਰੂਰੀ ਐ
ਪੰਜ ਹੋਰ ਤੁਹਾਡੇ ਬੱਚੇ ਕਿੰਨੇ ਨੇ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ
ਸਾਡੇ ਬੱਚੇ ਮੇਰਾ ਇੱਕ ਬੱਚਾ ਸੈਵਨਥ ਚ ਹੈਗਾ ਅਤੇ ਦੂਸਰਾ ਇਲੈਵਨਥ ਚ ਹੈਗਾ ਐ ਪਰ ਹਾਂ ਬੇਸਿਕ ਨੋਲੇਜ ਦਈ ਦੀ ਬਾਕੀ ਆਪਣੇ ਆਪ ਕਰਦੇ ਨੇ ਜੋ ਵੀ ਕਰਨਾ ਹੁੰਦਾ ਪਰ ਹਾਂ ਸਮੇ ਸਮੇਂ ਦੇ ਨਾਲ ਢਲ ਜਾਂਦੇ ਨੇ ਜ਼ਿਆਦਾ ਉਹ ਨਹੀ ਫਿਰ ਜਿੱਦਾਂ ਟੋਕ ਟੋਕ ਵੀ ਨਹੀਂ ਲਾਈ ਦੀ ਹੈ ਚਲੋ ਚੰਗੀ ਗੱਲ ਏ ਪਰਮਾਤਮਾ ਦਾ ਸ਼ੁਕਰ ਕਰੋਗੀ ਬੱਚੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਚੰਗੀਆਂ ਪਏ ਨੇ ਤੇ ਚੰਹੀ ਕੰਮ ਕਰਦੇ ਪਏ ਇਹਨਾਂ ਦੀ ਬੁੱਧੀ ਠੀਕ ਰਹੇ ਬਸ ਇਹੀ ਕਹਿੰਦੇ ਆ ਅਸੀਂ ਤਾਂ
ਹਾਂਜੀ ਮੇਰੀ ਕੁੜੀ ਬਹੁਤ ਮੇਰੀ ਕੇਅਰ ਵੀ ਕਰਦੀ ਹੈ ਬਹੁਤ ਧਿਆਨ ਰੱਖਦੀ ਹੈ ਸਾਰੇ ਕੰਮ ਵੀ ਮੇਰੇ ਨਾਲ ਕਰਵਾਉਂਦੀ ਐ
ਮੈਂ ਨਰ ਨਾਲ ਗੱਲ ਕੀਤੀ ਕਿੱਦਾਂ ਕਰਨੀ ਹੈ ਛੋਟੇ ਦੇ ਨਾਲ ਕਿਦਾਂ ਗਲ ਕਰਨੀ ਹੈ
ਬਹੁਤ
ਘਰ ਵਿੱਚ ਵੀ ਤੰਗ ਈ ਕਰਦੀ ਆ
ਬਸ ਪਾਠ ਕਰਨ ਦਾ ਬੱ ਬੱਚਿਆਂ ਨੂੰ ਹੁੰਦਾ ਕਿ ਮਾਂ ਪਿਓ ਇਹ ਵੀ ਕਹਿੰਦੇ ਨੇ ਸਾਡੇ ਧਰਮ ਵਿੱਚ ਤੇ ਛੋਟੇ ਬੱਚੇ ਨੂੰ ਮਤਲਬ ਪੰਜ ਸਾਲ ਦਾ ਬੱਚਾ ਹੋ ਜਾਂਦਾ ਨਾ
ਤੁਸੀਂ ਫਿਰ ਤਾਂ ਬਹੁਤ ਖੁਸ਼ਕਮਤ ਤੋਂ ਜੇ ਇਹੋ ਜਿਹਾ ਬੱਚਾ ਤੁਹਾਨੂੰ ਮਿਲਿਆ ਰਬ ਦਾ ਸ਼ੁਕਰ
ਬਾਣੀ ਦੇ ਨਾਲ ਜੁੜਨ ਦਾ ਵੀ ਸਿਖਾਉਂਦੇ ਨੇ ਪੰਜ ਸਾਲ ਦਾ ਜਦ ਜਵਾਕ ਹੋ ਜਾਂਦਾ ਉਦੋਂ ਬਾੜੀ ਦੇ ਨਾਲ ਵੀ ਜੋੜਿਆ ਜਾਂਦਾ ਬੱਚਿਆਂ ਨੂੰ ਜੇ ਮਾਂ ਕਰਦੀ ਪਈ ਹੈ ਤਾਂ ਬੱਚਾ ਖੁੱਦ ਦੇਖ ਕੇ ਸਿੱਖਦਾ
ਹੂੰ ਚਲੋ ਠੀਕ ਭੈਣ ਜੀ ਫੇਰ ਕਰਾਂਗੇ ਅਸੀਂ ਗੱਲ ਮਿਲਾਂਗੇ ਜਲਦੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ